ਅੱਛਾ! ਹੋਰ ਕੀ ਵੇੇ?
ਹੋਰ ਬਸ ਵਧੀਆ, ਤੁਹੀ ਦੱਸੋ ਕੀ ਹਾਲ-ਚਾਲ?
ਬਸ ਸਭ ਵਧੀਆ।
ਹੋਰ ਕੀ ਕਰਦੇ?
ਬਸ ਏਦੀ ਵੇਲੇਂ, ਘੁੰਮਦੇ ਪਏ ਸੀ।
ਅੱਛਾ, ਰੋਟੀ ਖਾਲੀ?
ਹਾਂ, ਖ਼ਾਲੀ।
ਅੱਛਾ, ਕੀ ਬਣਾਇਆ ਫੇਰ ਅੱਜ?
ਅਸੀਂ, ਰਾਜਮਾਂ ਬਣਾਏ।
ਅੱਛਾ, ਰਾਜਮਾਂ ਬਣਾਏ ਅੱਜ। ਰਾਜਮਾਂ ਨਾਲ਼ ਕੀ ਚੋਲ, ਖਾਧੇ ਆ ਯਾ ਰੋਟੀ ਖਾਧੀ?
ਉਹ, ਚੋਲ ਵੀ ਸੀ, ਰੋਟੀ ਵੀ ਸੀ।
ਅੱਛਾ, ਦੋਨੋ ਖਾਧੇ, ਰਾਜਮਾਂ ਤੁਹਾਡੇ ਫੇਵਰੇਟ ਨੇਂ?
ਹਾਂ, ਫੇਵਰੇਟ ਨੇਂ।
ਅੱਛਾ। ਕਿਹੜੇ ਫੇਵਰੇਟ ਲੱਗਦੇ ਨੇਂ, ਸੁੱਕੇ ਰਾਜਮਾਂ ਜਾਂ ਤਰੀ ਵਾਲੇ।
ਓ ਤਰੀ ਵਾਲੇ।
ਚਲੋ ਆਪਣੀ, ਆਪਣੀ ਚੋਇਸ ਹੁੰਦੀ, ਚਾਹ-ਚੂ ਪੀਲੀ?
ਨਾਂ ਹਜੇ ਨਈਂ ਪੀਤੀ, ਹੁਨੇ ਪੀਣੀ ਐ।
ਅੱਛਾ। ਚਲੋ, ਹੋਰ ਮੌਸਮ ਕਿਵੇਂ ਆ ਆਜ ਓਧਰ?
ਆਜ ਤੇ ਬਸ ਬੜੀ ਗਰਮੀ ਸੀ, ਆਜ ਤੇ। ਦੁਗਣਾ ਗਰਮੀ ਹੈਗੀ ਈ ਸੀ।
ਅੱਜ ਤਾਂ ਗਰਮੀ ਹੈਈ ਐ, ਹੁਣ ਜਿਵੇਂ ਸ਼ਾਮ ਪੈ ਗਈ ਐ, ਹੁਣ ਮੌਸਮ ਠੀਕ ਹੋ ਗਿਆ ਹੋਣਾ, ਸਾਡੇ ਏਧਰ ਤੇ, ਸ਼ਾਮ ਪੈਂਦੀ ਹੋ ਜਾਂਦੀ ਆ ਮੌਸਮ ਠੀਕ।
ਆ, ਠੰਡੀ ਹਵਾ ਚੱਲਦੀ ਏ।
ਹਾਂ ਹੁਣ ਚ' ਠੀਕ ਹੋ ਗਿਆ, ਹੁਣ ਮੌਸਮ ਧੁੱਪ ਹੈ ਆ ਹਲਕ, ਹਲਕੀ-ਹਲਕੀ। ਪਰ, ਆਡੇ ਗਰਮੀ ਐਨੀ ਨੀਂ ਐ, ਜਿੰਨੀ ਦੁਪਹਿਰੇ ਹੁੰਦੀ ਏ, ਠੀਕ ਆ
ਅੱਛ! ਔਰ ਤੁਹਾਨੂੰ ਕਿਹੜਾ ਮੌਸਮ ਵਧੀਆ ਲੱਗਦਾ?
ਮੈਨੂੰ ਤਾਂ ਮੌਸਮ, ਐ ਨਾਂ ਗਰਮੀ ਵਧੀਆ ਲੱਗਦੀ ਜਾਦਾ, ਨਾਂ ਜਾਦਾ ਸਰਦੀਆਂ ਹੋਨ। ਵਿਚ-ਵਿਚ ਵਾਲਾ ਮੌਸਮ ਹੋਵੇ, ਜਿਵੇਂ ਅਮ, ਜਿਵੇਂ ਕੀ ਹੋ ਗਿਆ ਸਰਦੀਆਂ ਨੇਂ, ਥੋੜ੍ਹੀ ਜੀ ਸਰਦੀ ਐ, ਤੇ ਧੁੱਪ ਤੇਜ਼ ਹੋ ਗਈ ਏ। ਤੇ ਗਰਮੀਆਂ ਨੇ, ਗਰਮੀ ਹੋ ਗਈ, ਫੇਰ ਉੱਥੇ ਗਰਮੀਆਂ ਹੋ ਮੀਂ ਆ ਜੇ ਥੋੜਾ ਜਾ। ਥੋੜਾ ਜਾ ਆਏ, ਫ਼ੇਰ ਠੰਡਕ ਹੋ ਜਾਏ ਠੰਢੀ ਹਵਾ ਉ ਵਾਲੇ ਮੌਸਮ ਵਧੀਆ
ਅੱਛਾ, ਹਾਂ ਮੈਨੂੰ ਐਈ ਵਧੀਆ ਲੱਗਦੇ ਨੇਂ।
ਨਾਂ ਜਾਦਾ ਗਰਮੀ ਹੋਏ, ਨਾਂ ਜਾਦਾ ਠੰਢਕ, ਬ ਐ ਈ ਵਧੀਆ ਲੱਗਦੇ ਨੇ।
ਹੋਰ, ਸਭ ਨੂੰ ਐ ਈ ਵਧੀਆ ਲੱਗਦੇ ਨੇਂ।
ਹਾਂ।
ਜਾਦਾਤਰ ਤੇ।
ਸਾਰਿਆਂ ਨੂੰ ਈ ਏਈ ਵਧੀਆ ਲੱਗਦੇ ਨੇ। ਹੋਰ, ਕੱਲ ਸਾਡੇ ਐਦਰ ੳਵੇ। ਉ ਲਗਾਨਦੇ ਐ ਨਾ ਛਬੀਲਾਂ
ਹਾਂ
ਕੱਲ ਸਾਡੇ ਏਧਰ ਵੀ, ਮੈਂ ਵੀ ਜਾਵਾਂਗਾ ਸੇਵਾ ਕਰਨ। ਤੁਸੀਂ ਕਰਵਾਂਦੇ ੳ ਸੇਵਾ? ਹਾਂ, ਸੇਵਾ ਕਰਵਾਨੀ ਜ਼ਰੂਰੀ ਹੁੰਦੀ ਏ।
ਤੁਸੀਂ ਹਰ ਵਾਰ ਲਗਾਉਂਦੇ ੳ।
ਨਈ ਅਸੀਂ ਨੀ ਲਗਵਾਂਦੇ, ਸਾਰੇ ਮਿਲ ਕੇ ਲਗਾਂਦੇ ਆਂ।
ਹਾਂ ਹਰਵਾਰ ਲਗਾਂਦੇ ਉ।
ਹਾਂਜੀ ਹਰ ਵਾਰ ਹੋ ਜਾਂਦੈ, ਅਸੀਂ ਨੀ ਲਗਵਾਂਦੇ ਬਾਬਾ ਜੀ ਕਠੇ ਕਰਵਾ ਕੇ ਲਗਵਾਦੇ, ਉਨਾਂ ਦੀ ਮਰਜ਼ੀ ਨਾਲ ਈ ਹੁੰਦਾ।
ਅੱਛਾ
ਹੂੰ, ਹੋਰ ਦੱਸੋ ਤੁਹਾਡੀ ਹੋਬੀਜ਼ ਕੀ ਨੇ।
ਮੇਰੀ ਹੋਵੀਜ਼ ਵੀ ਏਦਾ ਈ ਗੇਮ ਖੇਲਨੀ ਹੈਗੀ ਏ, ਕੋਈ ਸੀ ਵੀ ਗੇਮ ਖੇਲ ਲਾਂਗੇ। ਬੈਟ ਬੋਲ ਵਗੈਰਾ ਖੇਡ ਲਾਂਗੇ ਬਸਵ
ਤੇ ਡੇਲੀ ਖੇਲਦੇ ੳ।
ਨਾ ਡੇਲੀ ਨੀ ਕਦੀ ਕਦੀ ਖੇਲਨੇ ਆ।
ਕਦੀ-ਕਦੀ ਚਲੋ ਆ ਅਪਨੇ ਸਾਬ ਨਾਲ, ਨਾਲੇ ਗਰਮੀ ਵੀ ਬੜੀ ਹੋਈਦੀ ਏ ਅਜ ਕੱਲ ਗਰਮੀ ਕਰਕੇ ਦੇਲ ਈ ਨੀ ਕਰਦਾ ਖੇਲਨ ਤੇ ਵੀ। ਹੋਰ
ਤੁਹਾਨੂੰ ਕੇਰੀ ਤੁਹਾਡੀ ਕੇੜੀ ਹੋਬੀਜ਼ ਹੇਗੀ ਏ।
ਮੇਰੀ ਹੋਬੀਜ਼ ਏ ਮੇਰੀ ਵੀ ਏ ਗੇਮ ਥੋੜੀ ਬੋਤ ਖੇਲ ਲੈਨਾ। ਤੇ ਮੈਨੂ ਐਨੀਮੇ ਵੇਖਨਾ ਬੜਾ ਵਧੀਆ ਲੱਗਦੈ।
ਅੱਛਾ।
ਹੂੰ, ਏਨੀਮੇ ਦੇਖਦਾ ਵਾ ਮੈਂ ਜਾਦਾਤਰ।
ਹੋਰ ਤੁਆਨੂੰ ਕੀ ਖਾਣ ਵੇਚ ਵਧੀਆ ਲੱਗਦਾ।
ਖਾਣ ਵੇਚ ਤੇ ਮੈਨੂੰ ਸਭ ਵਧੀਆ ਲੱਗਦੈ, ਬਸ ਚਾਵਲ ਜਾਦਾ ਵਧੀਆ ਲੱਗਦੇ ਨੇ। ਗਰਮੀਆਂ ਵੋਚ ਨਾ ਰੋਟੀ ਨੀ ਖਾਨ ਤੇ ਦੇਲ ਕਰਦਾ। ਐਂ ਐਂਵੇ ਦੇਲ ਕਰਦੈ ਅੱਛਾ। ਚਾਵਲ ਵਗੈਰਾ ਖਾ ਲੋ ਏਈ ਵਧੀਆ ਲੱਗਦੇ ਨੇ, ਤੁਸੀਂ ਪੈਲੇ ਐ ਦੱ ਮੇਰੀ ਆਵਾਜ਼ ਠੀਕ ਆਂਦੀ ਪਈ ਵੇ, ਪਿੱਛੇ ਰੌਲਾ ਤੇ ਨੀ ਆਂਦਾ ਪਆ ਜਾਦਾ। ਯਾਂ ਥੋੜਾ-ਥੋੜਾ ਬੋਤ ਆਂਦਾ ਪਿਆ, ਥੋੜਾ ਬੋਤ ਆਦਾ ਪਿਐ। ਚਲੋ ਮੈਂ ਨਾ ਥੋੜ੍ਹੀ ਜਗ੍ਹਾ ਬਦਲ ਲੈਂਦਾ, ਸਾਡੇ ਨਾ ਇੱਧਰ ਪਹਿਲੇ ਇੱਕ ਤੇ, ਨੈਟਵਰਕ ਇਸ਼ੂ ਹੋਇਆ ਪਿਆ। ਉਥੇ ਥੋੜ੍ਹੀ ਉਹ ਨਾ, ਕੰਸਟਰਕਸ਼ਨ ਚਲਦੀ ਪਈ ਤਾਂ ਕਰਕੇ।
ਥੋੜਾ ਨੋਇਜ਼-ਨੋਇਜ਼ ਦੀ, ਪ੍ਰੋਬਲਮ ਆ ਜਾਂਦੀ ਹੈ ਨਾ।
ਅੱਛਾ।
ਹੋਰ, ਗਰਮੀਆਂ ਵਿੱਚ ਤੁਹਾਨੂੰ ਕੀ ਕਰਨਾ ਪਸੰਦ ਹੈ ਸਭ ਤੋਂ ਜ਼ਿਆਦਾ?
ਗਰਮੀਆਂ ਵਿੱਚ ਸਬ ਤੋਂ ਨਹਾਉਣਾ ਪਸੰਦ ਹੈਗਾ, ਨਹਾਉਦੇ ਰਹੋ ਠੰਡੇ
ਉਹ ਤੇ ਹੈ, ਜਿਵੇਂ ਮੋਟਰ ਚਲਾਈ ਸ਼ਾਮੀ ਠੰਡਾ ਪਾਣੀ ਆਉਂਦਾ, ਉਹਦੇ ਵਿਚ ਨਹਾ ਲਿਆ, ਮਜ਼ਾ ਆ ਜਾਂਦਾ ਹੈ।
ਹੋਰ, ਪੂਰਾ ਸ਼ਰੀਰ ਠੰਡਾ ਹੋ ਜਾਂਦਾ ਹੈ।
ਹਾਂ, ਜਾਂ ਸਵੀਮਿੰਗ ਪੂਲ ਜਿਹੜਾ ਹੁੰਦਾ ਹੈ ਉਹ, ਫੁਲਾਉਣ ਵਾਲਾ ਟਿਊਬ ਉਹ ਲੈ ਆਉ ਘਰ, ਉਹ ਕੋਠੇ ਰੱਖ ਲਓ ਉਹਦੇ ਵਿੱਚ ਥੋੜ੍ਹੀ ਬਰਫ਼ ਪਾਲੋ ਜ਼ਿਆਦਾ ਸਾਰੀ, ਪਾਣੀ ਪਾ ਕੇ ਮੱਜਾ ਨਾਲ ਉਹਦੇ ਵਿੱਚ ਬਹਿ ਜਾਓ, ਮਜ਼ਾ ਆ ਜਾਏਗਾ ਸ਼ਰੀਰ ਨੂੰ, ਹਾਂ। ਹੋਰ, ਹੋਰ ਤੁਸੀਂ ਸੁਣਾਓ, ਸ਼ੋਪਿੰਗ-ਸ਼ੋਪਿੰਗ ਨਹੀਂ ਕਰਨ ਜਾਂਦੇ ਹੋ?
ਨਾ, ਜਾਂਦੇ ਨੀ।
ਹੈਂ?
ਨਾ, ਨਹੀਂ ਜਾਂਦੇ।
ਥੋੜ੍ਹਾ ਬਹੁਤ ਕਰਦੇ ਹੋਗੇ, ਜਿਵੇਂ ਘਰ ਦਾ ਸਮਾਨ ਹੋ ਗਿਆ, ਗਰੋਸਰੀ ਵਗੈਰਾ
ਹਾਂ, ਏਦਾਂ ਤੇ ਕਰ ਲੈਂਦੇ ਹਾਂ।
ਹਾਂ ਥੋੜਾ ਬਹੁਤ ਹੈ ਕਹਿੰ, ਕਿਵੇਂ ਕਰਦੇ ਹੋ ਫਿਰ ਔਨਲਾਈਨ ਜਾਂ ਔਫਲਾਈਨ?
ਔਫਲਾਈਨ ਹੀ ਕਰਨੇ ਆ, ਬਾਹਰ ਦੁਕਾਨ ਹੈਗੀ ਆ ਨਾ, ਉੱਥੋਂ ਜਾ ਕੇ ਲੈਂਦੇ ਆ ਬਸ।
ਅੱਛਾ, ਚਲੋ ਨਾਲੇ ਗਰਮੀ ਬੜੀ ਹੋਈ, ਦੂਰ ਜਾ ਵੀ ਨਹੀਂ ਸਕਦੇ।
ਹੋਰ, ਦੂਰ ਜਾ ਕੇ ਥੱਕ ਜਾਂਦੇ ਹਾਂ।
ਹਾਂ, ਕਿਦੇ ਹਾਂ, ਉਹ ਤੇ ਹੈ ਹੀ। ਥਾਕ ਤੇ ਜਾਨੇ ਆ, ਨਾਲੇ ਗਰਮੀ, ਬੁਰੇ ਹਾਲ ਦਾ ਹੋ ਜਾਂਦਾ ਹੈ।
ਤੁਹਾਨੂੰ ਵਧੀਆ ਲੱਗਦੀ ਹੈ, ਸ਼ੋਪਿੰਗ ਕਰਨੀ?
ਨਹੀਂ ਇੰਨੀ ਵਧੀਆ ਨੀ ਲੱਗਦੀ, ਪਰ ਘਰ ਦਾ ਸਮਾਨ ਜਿਵੇਂ ਲੈਣਾ ਹੁੰਦਾ, ਫੇਿਰ ਤਾਂ ਜਾਣਾ ਹੀ ਪੈਂਦਾ ਘਰੋਂ ਬਾਹਰ ਲੈਣ। ਇੱਥੇ ਫੇਿਰ ਆਉਣ ਔਫਲਾਈਨ ਹੀ ਕਰ ਲੈਂਦੇ ਹਾਂ, ਹਮ।
ਜਾਣਾ ਹੁੰਦਾ, ਘਰ ਦਾ ਸਮਾਨ ਲੈਣ ਵਾਸਤੇ।
ਉਹ ਤੇ ਹੈ, ਨਮਕੀਨ-ਬਿਸਕੁਟ ਹੋ ਗਿਆ, ਰਾਸ਼ਨ ਵਗੈਰਾ ਹੋ ਗਿਆ। ਐ ਤੇ, ਲਿਆਣਾ ਪੈਂਦਾ, ਸਹੀ ਏ।
ਐਸ ਵਾਰ ਗਏ ਨੀ ਕਿਧਰੇ?
ਨਾ ਗਏ ਹੀ ਨਹੀਂ, ਐਸ ਵਾਰ ਕਿਧਰੇ। ਬ ਕਾਰ ਹੀ ਛੁੱਟੀਆਂ ਖਤਮ ਕਰਦੀਆਂ, ਸਾਰੀਆਂ ਬਤਾ ਤਿਆਂ। ਦਿਲ ਹੀ ਨੀ ਕੀਤਾ ਗਰਮੀ ਕਰਕੇ, ਨਾਲੇ ਮੇਰਾ ਦਿਲ ਨੀ ਕਰਦਾ ਕਰੋ ਜਾਣ ਤੇ। ਪਾਣੀ ਮੈਂ ਗੇਰਦਾ ਰਹਿੰਦਾ ਸੋਚਿਆ ਹੁਣ ਤੁਹਾਨੂੰ ਕੋਲ ਕਰਨਾ, ਥੋੜਾ ਬਹੁਤ। ਫ੍ਰਰੀ ਹੋਇਆ ਸੀ ਚਾਹ-ਚੂ ਪੀ ਕੇ, ਹੋਰ ਤੁਸੀਂ ਗਏ ਨੀ ਘੁੰਮਣ ਕਿਤੇ? ਐਸ ਵਾਰ
ਨਾ, ਹੁਣ ਫੇਰ ਜਾਵਾਂਗੇ।
ਕਿੱਥੇ ਜਾਓਗੇ?
ਅਸੀਂ, ਭੂਆ ਕਰ ਜਾਵਾਂਗੇ।
ਅੱਛਾ, ਭੂਆ ਦੇ ਘਰ ਰਹਿਣ ਜਾਓਗੇ ਫਿਰ
ਹਾਂ।
ਚਲੋ ਵਧੀਆ ਗੱਲ ਰਹਿ ਆਓ, ਛੁੱਟੀਆਂ ਕਰਕੇ ਜਾਣਾ ਜਾ ਹੁੰਦਾ ਨਹੀਂ ਅੱਗੇ ਪਿੱਛੇ ਜਾ ਵੀ ਨਹੀਂ ਸਕਦੇ।
ਔਰ ਫੇਰ ਕਾਮ- ਕੁੁੰਮ ਛੋਟ ਈ ਦਿਤਾ।
ਹਾਂ। ਕੰਮ ਛੁੱਟ ਗਿਆ ਫੇਿਰ ਬਟਣਨ ਆਪਣੇ ਉੱਤੇ ਪੈਦਾਂ ਕੰਮ ਦਾ
ਹੋਰ
ਹਮ, ਵੈਸੇ ਤੁਹਾਨੂੰ ਟਰੈਵਲ ਪਸੰਦ ਏ।
ਹਾਂ, ਟਰੈਵਲ ਤੇ ਪਸੰਦ ਹੈਗਾ।
ਹਮ, ਕਿਹੜੇ ਮੌਸਮ ਚ ਜ਼ਿਆਦਾ ਪਸੰਦ ਐ ਕਰਨਾ।
ਮੈਨੂੰ ਨੋਰਮਲ ਮੌਸਮ ਵਿੱਚ ਮਿਕਸ ਵਾਲੇ।
ਚਲੋ ਵਧੀਆ, ਨੋਰਮਲ ਚ ਵਧੀਆ ਲੱਗਦਾ ਸਾਰਿਆਂ ਨੂੰ ਵੈਸੇ ਤੇ ਗਰਮੀ ਹੋਏ ਜਾਂਆਦਾ ਫੇ ਤੇ ਬੇਕਾਰ ਈ ਲੱਗਨਾ।
ਹੋਰ, ਨਹੀਂ ਤੇ ਜ਼ਿਆਦਾ ਠੰਡ
ਠੰਡ ਹੋਏ ਜ਼ਿਆਦਾ ਤਾਂ ਵੀ ਬੇਕਾਰ ਵਧੀਆ ਮਜ਼ਾ ਨਈ ਆਂਦਾ, ਮੌਸਮ ਵਧੀਆ ਹੋਏ ਨਾ ਫਿਰ ਵਧੀਆ ਲੱਗਦਾ ਟੈਵਲ ਵੀ, ਹੋਰ ਖਾਣ ਵਿੱਚ ਕੀ ਫੇਵਰੇਟ ਤੋਡਾ
ਖਾਣ ਦੇ ਵਿੱਚ ਅ ਚੋਲ ਵਗੈਰਾ ਈ ਪਸੰਦ ਹੈਗੇ ਨੇ।
ਹੁ ਹੁ, ਹਾ ਇਹ ਵਦੀਆ ਲਗਦਾ, ਫਾਸਟ- ਫੂਡ ਨੀ ਖਾਂਦੇ ਤੁਸੀਂ।
ਮ ਖਾ ਲੈਂਦੇ ਆ ਕਦੀ- ਕਦੀ
ਚਲੋ ਵਧੀਆ, ਕਦੀ- ਕਦੀ ਖਾਇਆ ਕਰੋ। ਕਿਉਂਕਿ ਇਹਨਾਂ ਵੇਚ ਕੋਈ ਹੈਲਦੀ ਚੀਜ਼ ਤੇ ਹੁੰਦੀ ਨੀ ਕੋਈ ਐ। ਜੋ ਫਾਇਦਾ ਕਰੇਗੀ ਬੋਡੀ ਨੂੰ, ਮੈਦਾ ਈ ਹੁੰਦਾ ਜਿਹੜਾ ਅੰਦਰ ਜਾ ਕੇ ਬੋਡੀ ਖ਼ਰਾਬ ਕਰਦਾ ਜ਼ਿਆਦਾ ਖਾਣ ਤੇ, ਹਾਂ ਘੱਟ ਹਾਆ ਕਰੋ ਇਹਨੂੰ, ਕਦੇਓ -ਕਦਾਰ ਅਸੀਂ ਤਾਂ ਕਦੀ -ਕਧਾਰ ਖਾ ਲੈਂਦੇ ਆ, ਜਿਵੇਂ ਫੰਕਸ਼ਨ ਵਗੈਰਾ ਹੋ ਗਿਆ ਕਿਧਰੇ ਬਦਾਦਾ ਨੀ ਖਾਦੇ।
ਜਿਆਦਾ ਖਾਣਾ ਵੀ ਨੀ ਚਾਹੀਦਾ।
ਹਾਂ ਜ਼ਿਆਦਾਤਰ ਅਸੀਂ ਘਰ ਦੀ ਚੀਜ਼ਾਂ ਖਾਂਦੇ ਆ ਰੋਟੀ ਵਗੈਰਾ।
ਹਮ, ਮੈਂ ਵੀ ਘਰ ਦੇ ਭੇਜੇ ਈ ਖਾਂਨੇ ਆ।
ਘਰ ਦੀ ਖਾਣੀ ਚਾਹੀਦੀ ਵਧੀਆ ਹੁੰਦੀ ਐ, ਹੋਰ ਤੁਸੀਂ ਸੈਰ- ਸੂਰ ਕਰਨ ਜਾਂਦੇ ਔ। ਹਮ
ਨਾ ਨਈ ਜਾਂਦੇ।
ਚਲੇ ਜਾਇਆ ਕਰੋ, ਫਿਰ ਫੈਮਿਲੀ ਨਾਲ ਟਾਈਮ ਸਪੈਂਡ ਕਰ ਲੈਂਦੇ ਹੋਅਗੇ।
ਹਾਂ, ਘਰ ਈ ਬੈਠੇ, ਬੈਠੀ ਕਰ ਲੈਂਨੇ ਆ।
ਚਲੋ, ਵੈਸੇ ਸੈਰ ਤੇ ਜਾਇਆ ਕਰੋ, ਸਾਰੀ ਫੈਮਿਲੀ ਨੂੰ ਲੈ ਕੇ ਜਾਇਆ ਕਰੋ। ਕਿਉਂਕਿ ਫੈਰ ਤਾਂ ਜਾਓਗੇ, ਸਾਰੀ ਫੈਮਿਲੀ ਜਾਏਗੀ, ਟਾਈਮ ਸਪੈਂਡ ਵੀ ਹੋਏਗਾ। ਨਾਲੇ ਹੈਲਦੀ ਵੀ ਰਹੇਗਾ। ਜਾਂਨੇ ਆ ਅਸੀਂ ਤੇ, ਅਸੀ ਤੇ ਡੋਗੀ ਰੱਖਿਆ ਦਾ ਨਾ ਉਹਨੂੰ ਲੈ ਰੋਜ਼ ਜਾਣਾ ਹੁੰਦਾ ਤਾਂ ਕਰਕੇ, ਮਜਬੂਰੀ ਕਰਕੇ ਜਾਂਨੇ ਆ। ਹਾਂ, ਉਹਨ ਤਾਂ ਰੋਜ਼ ਚਾਹੀਦੀ ਨਾ ਸੈਰ, ਉਹਦੀ ਜਿੰਮੇਵਾਰੀ
ਹਾਂ ਕੁਤਿਆਂ ਨੂੰ ਜ਼ਿਆਦਾ ਚਾਹੀਦੀ ਹੁੰਦੀ ਏ ਸੈਰ ਕਰਨੀ।
ੜਅ ਡੋਗਸ ਨੂੰ ਜ਼ਿਆਦਾ ਚਾਹੀਦੀਆਂ ਹੁੰਦੀਆਂ। ਉਹਦੀ ਤੇ ਫੀਡ ਵੀ ਬੜੀ ਏ, ਤਿੰਨ ਸਾਲ ਦਾ ਹੋ ਗਿਆ ਵੇ। ਹੁਣ ਰੋਜ਼ ਲੈ ਕੇ ਜਾਂਨੇ ਆ ਸੈਰ ਤੇ।
ਤੁਹਾਡੀ ਫੈਮਿਲੀ ਵੈਸੇ ਕਿੰਨੇ ਮੈਂਬਰ ਏ?
ਸਾਡੀ ਫੈਮਿਲੀ ਵਿੱਚ ਪੰਜ ਮੈਂਬਰ ਨੇ। ਉਹਨੂੰ ਮਿਲਾ ਕੇ, ਆਪਣੇ ਪੈੱਟ ਨੂੰ ਮਿਲਾ ਕੇ। ਇੱਕ ਮੈਂ ਹੋ ਗਿਆ, ਮੇਰਾ ਵੱਡਾ ਭਰਾ, ਇੱਕ ਮੰਮੀ-ਪਾਪਾ ਤੇ ਉਹ ਮੇਰਾ ਪੈਟ ਪੰਜ ਹੋ ਗਏ। ਹੋਰ ਤੁਸੀਂ ਦੱਸੋ, ਤੁਸੀਂ ਕਿੰਨੇ ਮੈਂਬਰ ਓ।
ਅਸੀਂ ਪੰਜ ਈ ਹੈਗੇ ਆ ਪਾਪਾ ਮੰਮੀ, ਪਾਪਾ ਮੰਮੀ। ਮੰਮੀ, ਮੈਂ, ਦਾਦੀ ਔਰ ਮੇਰੀ ਭੈਣ ਹੋਗੇ।
ਅੱਛਾ। ਹੂੰ-ਹੂੰ, ਇਸ ਵਾਰ ਕੋ ਫੇਰ ਨਾਨੀ ਘਰ ਨੀ ਗਏ ਇਸ ਵਾਰ ਤੁਸੀਂ? ਜਿਵੇਂ ਛੁੱਟੀਆਂ ਹੋ ਸਾਰੇ ਜਾਂਦੇ ਨੇ ਆਪਣੀ-ਆਪਣੀ ਨਾਨੀ ਘਰ। ਤੁਸੀਂ ਨੀ ਗਏ ਨਾਨੀ, ਤੁਸੀਂ ਕਿਉਂ ਨੀ ਗਏ ਆਪਣੀ ਨਾਨੀ ਦੇ ਘਰ?
ਓਦਾਂ ਹੀ ਮਨ ਹੀ ਨੀ ਹੈਗਾ ਜੇ ਉੱਥੇ ਗਰਮੀ ਜਿਆਦਾ ਹੁੰਦੀ ਏ ਨਾ।
ਹਾਂ ਇਹ ਵੀ ਹੈ ਗਰਮੀ ਤਾਂ ਹਰ ਪਾਸੇ ਜ਼ਿਆਦਾ ਹੁੰਦੀ ਐ। ਚਲੋ ਆਪਣਾ-ਆਪਣਾ ਮਨ ਹੁੰਦਾ। ਮਨ ਕਰਿਆ ਚਲੇ ਗਏ ਨਹੀਂ ਮਨ ਕਰਿਆ ਨਹੀਂ ਗਏ। ਹੋਰ ਤੁਹਾਨੂੰ ਕੁਛ ਬਣਾਣਾ ਆਂਦਾ ਨੀ ਆਂਦਾ ਕੁਕਿੰਗ ਵਗੈਰਾ?
ਆਰਟ ਤੇ ਆਂਦੀ ਨੀ ਕੁਛ।
ਨਹੀਂ ਕੁਕਿੰਗ ਵਗੈਰਾ ਨੀ ਆਂਦੀ ਕਰਨੀ?
ਅੱਛਾ ਕੁਕਿੰਗ ਵਸਤੇ ਮੈਗੀ ਆਂਦੀ ਏ ਬਸ।
ਚਲੋ, ਠੀਕ ਐ, ਮੈਂ ਤੁਹਾਨੂੰ ਫੇਰ ਕੋਲ ਕਰਾਂਗਾ।
ਹਾਂ ਠੀਕ ਏ।
ਸਤਿ ਸ਼੍ਰੀ ਅਕਾਲ ਜੀ।
ਸਾਸਰੀ